ਹੈਲੋ, ਹੈਲੋ,
ਹੈਲੋ, ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ- ਚਾਲ।
ਹਾਂਜੀ। ਸਭ ਠੀਕ। ਤੁਸੀਂ ਸੁਣਾਓ ਠੀਕ ਹੋ?
ਹੂ, ਮੈਂ ਠੀਕ ਹੋਰ ਭ- ਸਭ ਠੀਕ ਤੁਹਾਡੇ?
ਹਾਂਜੀ। ਸਭ ਠੀਕ। ਤੁਸੀਂ ਸੁਣਾਓ ਘਰ ਠੀਕ ਨੇ ਸਾਰੇ?
ਘਰ ਵੀ ਸਭ ਠੀਕ।
ਹੋਰ ਤੁਸੀਂ ਬਿਜੀ ਤਾਂ ਨਹੀਂ।
ਨਹੀਂ- ਨਹੀਂ- ਨਹੀਂ ਮੈਂ ਬਸ ਨਾ ਮੇ ਫ ਮੈਂ ਹੋਤੀ ਹੁਣ ਫ੍ਰਰੀ ਸੀ ਮੈਂ।
ਕਿਧਰੋਂ।
ਕੋਚਿੰਗ ਸ ਤੋਂ
ਓਕੇ, ਕੀ ਤੁਸੀ ਕੀ ਕਰ ਰਹੇ ਹੋ?
ਬੀ ਬੀ ਏ ਦੇ, ਮਤਲਬ ਇੰਟਰਨਸ਼ਿਪ ਮੇਰੀ ਹੁਣ, ਮੈ ਇਗਜਾਮ ਦਵਾਂਗੀ ਉਹਦਾ।
ਸਹੀ -ਸਹੀ ਤੁਹਾਨੂੰ ਇਹ ਨਾ ਜਿਹੜੇ ਬੱਚਿਆਂ ਨੂੰ ਟਿਊਸ਼ਨ ਭੇਜਦੇ ਨੇ ਉਹ ਕੀ ਲੱਗਦਾ ਤੁਹਾਨੂੰ ਸਹੀ ਹੈਗਾ ਕਿ ਨਹੀ।
ਟਿਊਸ਼ਨ ਮਨੋ ਤੇ ਹੈਲੋ,
ਹਾਂਜੀ- ਹਾਂਜੀ ਆ ਰਹੀ ਆਵਾਜ਼।
ਹਾਂਜੀ। ਕੀ ਪੁੱਛਿਆ ਤੁਸੀ ਆਵਾਜ਼ ਨਹੀ ਆ ਰਹੀ ਮੈਨੂੰ। ਹੈਲੋ,
ਹਾਂਜੀ- ਹਾਂਜੀ ਆ ਰਹੀ ਆਵਾਜ਼। ਆ। ਹਾਂ, ਹਾਂਜੀ। ਆ ਰਹੀ ਆਵਾਜ਼।
ਹਾਂਜੀ- ਹਾਂਜੀ ਆ ਰਹੀ ਹੈ ਆਵਾਜ਼।
ਮੈਂ ਪੁੱਛੇਦਾ ਸੀ ਜਿਹੜਾ ਬੱਚਿਆਂ ਨੂੰ ਇਹ ਟਿਊਸ਼ਨ ਭੇਜਦੇ ਨੇ ਤੁਹਾਨੂੰ ਕੀ ਲੱਗਦਾ ਸਹੀ ਹੈਗਾ ਕਿ ਨਹੀ।
ਨਹੀ, ਮੈਨੂੰ ਦੇਖੋ ਜਿਵੇਂ ਛੋਟੇ ਬੱਚੇ ਜੋ ਹੁੰਦੇ ਆ ਉਹਨਾਂ ਨੂੰ ਤੇ ਮੇਰੇ ਹਿਸਾਬ ਨਾਲ ਤੇ ਖੁਦ ਹੀ ਪੜ੍ਹਾਉਣਾ ਚਾਹੀਦਾ ਹੈ। ਹਜੇ ਕਿਉਕਿ ਵੱਡੇ ਹੋ ਕੇ ਤੇ ਉਹਨਾਂ ਨੇ ਜਾਣਾ ਹੀ ਹੈ ਟਿਊਸ਼ਨ ਹੈਨਾ
ਹਾਂ।
ਉਸ ਕਰਕੇ ਤੇ ਮੈਨੂੰ ਤੇ ਇਹੀ ਲੱਗਦਾ ਹੈ ਕਿ ਮਤਲਬ ਛੋਟੇ ਬੱਚਿਆਂ ਨੂੰ ਜਿੰਨਾ ਟਾਈਮ ਤੱਕ ਪੇਰੈਂਟਸ ਪੜ੍ਹਾ ਸਕਦੇ ਆ, ਪੇਰੈਂਟਸ ਐਜੂਕੇਟਿ ਨੇ ਇਨੇ ਤਾਂ ਸਭ ਪੇਰੈਂਟਸ ਜੂਕੇਟਿਡ ਹੁੰਦੇ ਆ ਕਿ ਉਹ ਫਸਟ ਸ ਥਰਡ ਕਲਾਸ ਤੱਕ ਪੜ੍ਹਾਈ ਦਾ, ਬੱਚਿਆਂ ਨੂੰ
ਤੇ ਉਹ ਹਾਂ, ਪਰ ਬਾਕੀ ਫੇਰ ਅੱਜੇ ਵੱਡੇ ਹੋ ਕੇ ਬੱਚਿਆਂ ਨੇ ਟਿਊਸ਼ਨ ਜਾਣਾ ਉਹਨਾਂ ਨੇ ਆਪਣਾ ਵਡੇ ਹੋਕੇ ਤੇ ਜਾਣਾ ਹੈ। ਲੈਦੇ, ਫਿਰ ਬੱਚਿਆਂ ਨੂੰ ਇਨਾ ਸਟਗਲ ਕਰਨਾ ਪੈਂਦਾ ਤੁਸੀ ਸੋਚ ਬੱਚੇ ਦੀ ਲਾਈਫ ਅਸੀ ਕਹਿਦੇ ਹਾਂ ਕਿ ਅਜ-ਕਲ ਦੇ ਟਾਈਮ ਵਿਚ ਜੋ ਪੇਰੈਂਟਸ ਉਹਨਾਂ ਦੀ ਲਾਈਫ ਟਫ ਹੇ। ਪਰ ਅਹ ਕਿਸੇ ਨੂੰ ਇਹ ਨੀ ਪਤਾ ਜੋ ਅਜ-ਕਲ ਦੇ ਜਨਰੇਸ਼ਨ ਨੇ ਜੋ ਜੈਨਜੀਜ਼ ਹੈਗੇ ਨੇ ਉਹਨਾਂ ਦੀ ਲਾਈਫ ਕਿਨੇ ਟਫ ਏ, ਤੇ ਸੋਚੋ ਬੱਚਾ ਸਵੇਰੇ ਪੰਜ ਵਜੇ ਉਠ ਰਿਹਾ ਉਠ ਕੇ ਰੈਡੀ ਹੋ ਰਿਹਾ ਸਕੂਲ ਜਾ ਰਿਹਾ। ਸਕੂਲ ਤੋਂ ਆ ਰਿਹਾ ਕੁਛ ਖਾ ਵੀ ਨੀ ਰਿਹਾ ਖਾ
ਹਾਂਜੀ-ਹਾਂਜੀ
ਵੇ ਜਿਨਂਦਾ ਏ- ਉਹ ਘਰ ਆ ਕੇ ਕੁਛ ਥੋੜ੍ਹਾ-ਬਹੁਤ ਖਾਂਦਾ, ਪੰਜ-ਦਸ ਮਿੰਟ ਫੋਨ ਚਲਾਉਦਾ ਫਿਰ ਪੇਰੈਂਟਸ ਫੋਰਸ ਕਰਦੇ ਆ ਕਿ ਹੁਣ ਤੂੰ ਜੋ ਤੈਨੂੰ ਸਕੂਲ ਦਾ, ਟਿਊਸ਼ਨ ਦਾ ਹੋਮਵਰਕ ਮਿਲਿਆ ਹੁਣ ਤੂੰ ਉਹ ਕਰ। ਉਹ ਫਿਰ ਬੱਚਾ ਸੋ ਜਾਂਦਾ ਹੈ, ਬੱਚੇ ਕੋਲ ਆਪਣੇ ਵਾਸਤੇ ਟਾਈਮ ਹੀ ਨਹੀਂ ਏ।
ਹਾਂ, ਸਹੀ ਗੱਲ ਹੈਗੀ ਲੇਕਿਨ ਲੇਕਿਨ ਜੋ ਮੇਰੀ ਥਿੰਕਿੰਗ ਹੈਨਾ ਕਿਸੇ ਵੀ ਟਾਈਮ ਵਿੱਚ ਬੱਚੇ ਨੂੰ ਟਿਊਸ਼ਨ ਨਹੀਂ ਜਾਣਾ ਚਾਹੀਦਾ। ਉਹਦਾ-ਉਹਦਾ ਕਾਰਨ ਹੈਗਾ ਕਿ ਬੱਚੇ ਦਾ ਨਾ ਮਾਇੰਡ ਪੜ੍ਹਾਈ ਨੂੰ ਲੈ ਕੇ ਇਹਨਾ ਜ਼ਿਆਦਾ ਡਿਵਲਪ ਕਰ ਨੀ ਪਾਉਂਦਾ। ਜਿਵੇਂ ਹੁਣ ਮੇਰੀ ਅ ਮੇਰੀ ਵਾਈਫ ਹੈ ਉਹ ਨਾ ਜਦੋਂ ਅਨਮੈਰਿਡ ਮਤਲਬ ਮੈ ਮੈਰਿਜ ਨਹੀਂ ਹੋਈ ਸੀ ਜਦੋਂ ਮੇਰੇ ਨਾਲ ਤੇ ਉਹ ਦਸ ਤੋਂ ਬਾਰਾਂ ਬੱਚਿਆਂ ਨੂੰ ਪੜ੍ਹਾਉਦੇ ਸੀ ਘਰ ਵਿਚ।
ਦਸ ਤੋਂ ਬਾਰਾਂ ਅਛਾ
ਤੇ ਉਹਦੇ ਕੋਲ ਬੱਚੇ ਛੋਟੇ ਤੋਂ ਲੈ ਕੇ ਵੱਡੇ ਤੱਕ ਆਦੇ ਜੇ। ਅੱਠਵੀਂ ਕਲਾਸ ਤੱਕ। ਤੇ ਉਹ ਬੱਚੇ ਨਾ ਪਤਾ ਹੀ ਕਰਦੇ ਸੀ, ਘਰ ਜਾ ਕੇ ਬੁੱਕ ਨੂੰ ਖੋਲਦੇ ਹੀ ਨਹੀ ਸੀ। ਬਈ ਅਸ ਟਿਊਸ਼ਨ ਵਿਚ ਕਰ ਆਏ ਹਾਂ ਨਾ, ਹੋ ਗਿਆ ਸਾਡਾ ਗਲ ਖਤਮ।
ਹਾਂ
ਗੱਲ ਖਤਮ ਆਜ ਟੂਸ਼ਨ ਵਿੱਚ 'ਚ ਕਰ ਆਏ ਆ ਸਭ ਕੁਛ ਤੇ ਹੁਣ
ਰਿਸਪੋਂਸਬਿਲਿਟੀ ਵਾਈਫ ਦੀ ਸੀ ਕਿ ਉਹਨੇ ਪੜਾ ਦਿੱਤਾ ਹੈ ਔਰ
ਆਹ ਹੁਣ ਹਾਂ, ਹੂਣ ਮੇਰਾ ਬੇਬੀ ਹੈਗਾ ਮੁੰਡਾ ਹੈਗਾ ਚਲੋ ਗੁੜੀਆਂ ਤੇ ਛੋਟੀੇ ਹੈਗੀ ਗੁੜੀਆਂ ਤਾਂ ਸੁਣਦੀ ਨੀ ਕਿਸੇ ਦੀ ਲੇਕਿਨ ਮੁੰਡਾ ਮੇਰਾ ਹੈਗਾ ਏ ਮੁੰਡਾ ਮੇਰਾ ਕੀ ਅ ਹੁਣ ਅਗਲੇ ਸਾਲ ਫਸਟ ਚ ਆ ਜੇਗਾ। ਹੁਣ ਤੱਕ ਉਹ ਆਪਣੇ-ਆਪ ਪੜ੍ਹਾਉਂਦੀ ਹੈ। ਕੋਈ ਟਿਊਸ਼ਨ ਨਹੀਂ ਕੋਈ ਕੁਛ ਨਹੀਂ ਤੇ ਹਜੇ ਤੱਕ ਨਾਈਨਟੀ ਫਾਈਵ ਉੱਪਰ ਹੀ ਨੰਬਰ ਆ ਰਹੇ ਨਾਇਨਟੀ ਫਾਇਫ ਤੋਂ ਉੱਪਰ ਹੀ ਨੰਬਰ ਆ ਰਹੇ ਨੇ।
ਅੱਛਾ ਔ
ਬਲਕਿ ਮੇਰੀ ਵਾਈਫ ਨੂੰ ਫੋਨ ਵੀ ਆਏ ਨੇ ਆਸ-ਪੜੋਸ ਤੋਂ ਬਈ ਆਪਣੇ ਬੱਚਿਆਂ ਨੂੰ ਟਿਊਸ਼ਨ ਲਗਾ ਲੋ, ਟਿਊਸ਼ਨ ਲਗਾ ਲੋ। ਤੇ ਮੇਰੀ ਵਾਈਫ ਕਹਿੰਦੀ ਹੈ ਕਿ ਮੈਂ ਟਿਊਸ਼ਨ ਨਹੀਂ ਲਗਾਉਣੀ, ਟਿਊਸ਼ਨ ਲਗਵਾ ਕਰ ਨਾ ਬੱਚਾ ਪਤਾ ਹੀ ਕਹਿੰਦਾ ਹੈ? ਮੈਂ ਸਕੂਲ ਵੀ ਪੜਾ ਮੈਂ ਟਿਊਸ਼ਨ ਵੀ ਪੜਾ ਫੇਰ ਮੈਂ ਘਰ ਵੀ ਪੜਾ ਮੈਂ। ਫੇਰ ਮੇਰੀ ਜ਼ਿੰਦਗੀ ਥੋੜਾ ਹੈਗੀ ਆ। ਬੱਚੇ ਤੁਹਾਨੂੰ ਪਤਾ ਅੱਜ ਕੱਲ ਜੈ ਕਿੰਨੇ ਖ਼ਤਰਨਾਕ ਹੈਗੇ ਆ ਬੱਚੇ।
ਹਾਂਜੀ ਉਹ ਤੇ ਹੈ ਤੇ ਉਹੀ ਤੇ ਮੈਂ ਵੀ ਤੇ ਤੁਹਾਨੂੰ ਇਹੀ ਕਿਹਾ ਕਿ ਬ ਮਤਲਬ। ਕਿਉਂਕਿ ਮਤਲਬ ਆਫਟਰ ਏਟ ਤੇ ਬੱਚਿਆਂ ਨੂੰ ਪੜ੍ਹਨਾ ਹੀ ਹੈ ਟਿਊਸ਼ਨ ਲਗਵਾਣੀ ਹੈ। ਕੁਛ ਵੀ ਕਹੋਸੀ ਬੱਚਾ ਜਾਂ ਖੁਦ ਕਰੇ। ਪਰ ਏਟਥ ਤੋਂ ਬਾਅਦ ਨਾਈਨ ਟੈਂਥ ਇਲੈਵਨ ਟਵ ਟਲਥ ਐ ਸੀਨੀਅਰ ਕਲਾਸਿਸ ਹੋ। ਜਾਂਦੀ ਹੈ ਇਸ ਤੋਂ ਬਾਅਦ ਤੇ ਬੱਚੇ ਨੂੰ ਖੁਦ। ਨਹੀਂ ਕਰ ਸਕਦਾ ਨਾ ਪੇਰੈਂਟਸ ਕਰਾ ਸਕਦੇ ਆ ਫੇਰ ਅੱਛਾ ਮੈਂਟੋਰ ਹੀ ਚਾਹੀਦਾ ਹੈ। ਤੇ ਜਦ ਤੱਕ ਬੱਚਾ ਖੁਦ ਪੜ੍ਹ ਸਕਦਾ ਹੈ ਜਦ ਤੱਕ ਆਪਣਾ ਇੰਜੋਏ ਕਰ ਸਕਦਾ ਸਕੂਲ ਲਾਈਫ। ਉਹ ਉਸ ਟਾਈਮ ਤਕ ਕਰ ਲਏ। ਹੈਨਾ।
ਹਾਂ ਉਹ ਤੇ ਹੈਗੀ ਹੈ।
ਪਰ ਇਹ ਬਹੁਤ ਅੱਛੀ ਗੱਲ ਲੱਗੀ ਮੈਨੂੰ ਤੁਹਾਡੀ। ਕਿ ਤੁਸੀਂ ਆਪਣੇ ਬੱਚੇ ਨੂੰ ਖੁਦ ਹੀ ਪੜ੍ਹਾਉਂਦੇ ਹੋ ਕਿਉਂਕਿ ਐਸਾ ਨਾ। ਬੱਚੇ ਨੂੰ ਖੇਲਣ ਦਾ ਵੀ ਟਾਈਮ ਮਿਲ ਜਾਂਦਾ ਹੈ ਔਰ ਮਦਰ ਵੀ ਬਿਜ਼ੀ ਰਹਿੰਦੀ ਹੈ ਔਰ। ਐਵੇਂ ਬੱਚਿਆਂ ਨੂੰ ਪੜ੍ਹਾਉਣ ਨਾਲ ਨਾ ਨਿਊ ਵਰਡ ਸਮ ਆਉਂਦੇ ਨੇ। ਔਰ ਕੁੱਛ ਨਾ ਕੁੱਛ ਅਗਰ ਛੋਟੇ ਬੱਚੇ ਬੱਚਿਆਂ ਨੂੰ ਵੀ ਪੜ੍ਹਾ ਰਹੇ ਹੋ ਤਾਂ ਵੀ ਤੁਹਾਡੀ ਨੌਲੇਜ ਤੇ ਇਨਕਰੀੀਜ਼ ਹੁੰਦੀ ਹੀ ਏ।
ਬਿਲਕੁਲ ਬਿਲਕੁਲ ਬਿਲਕੁਲ।
ਅਹੀ ਏ ਬਸ।
ਬਸ ਥੋੜ੍ਹਾ ਜਾ ਬੱਚੇਆਂ ਦਾ ਕਿਉਂਕਿ ਟਿਸ਼ਨ ਜਾ ਕਰ ਨਾਲ ਬੱਚੇ ਥੋੜਾ ਜ ਸ਼ਰਾਰਤ ਵੱਲ ਜਾਆ ਚੱਲ ਪੈਂਦੇ ਨੇ।
ਹੁੰ ਹੁੰ ਸਈ ਕੈ ਰੇ ਔ।
ਅਸੀਂ ਤੇ ਟਿਵੀਸ਼ਨ ਦੇ ਬਾੱਰ ਛੱਡ ਰੇਨਾ। ਔ ਟਿਵੀਸ਼ਨ ਦੇ ਅੰਦਰ ਪੋੰਚ ਰਿਆ ਕੇ ਨਈ ਪੋਂਚ ਰਿਆ ਸਾਨੂੰ ਥੋੜ੍ਹਾ ਪਤਾ ਐ। ਕਿ ਆਪਣੇ ਦੋਸਤਾਂ ਦੇ ਨਾਲ ਕਿਧਰੇ ਹੋਰ ਘੁੰਮਣ ਦਾ ਪ੍ਰੋਗਰਾਮ ਬਣਾ ਲਿਆ। ਉਹਨਾਂ ਨੇ ਬੰਕ ਮਾਰ ਲਿਆ।
ਹੁੰ ਵੱਡੇ ਬੱਚੇ ਤੇ ਕਰਦੇ ਹੀ ਐ ਨੇ। ਜੋ ਮਤਲਬ ਹੁਣ ਜੋ ਵੱਡੇ ਹੋ ਜਾਂਦੇ ਆ ਬੱਚੇ। ਤੇ ਔ ਅਹੀ ਤਾਂ ਕਰਦੇ ਨੇ। ਟਿਊਸ਼ਨ ਪੇਰੈਂਟਸ ਨੂੰ ਤੇ ਕੈ ਕੇ ਜਾ ਰੇ ਆ ਕਿਉਂਕਿ ਹੁਣ ਬੱਚੇ ਆਪਣੇ ਆ। ਅੱਜ ਕੱਲ੍ਹ ਸਾਰੇ ਬੱਚ। ਜ ਵੱਡੇ ਹੁੰਦੇ ਆ ਸਭ ਕਹਿੰਦੇ ਆ ਕਿ। ਆਫਟਰ ਏਜ ਸਾਨੂੰ ਆਪਣੀ ਐਕਟੀਵਾ ਚਾਹੀਦੀ ਆ ਆਪਣੇ ਫੋਨ ਚਾਹੀਦੇ ਆ ਆਪਣਾ ਟਿਊਸ਼ਨ। ਘਰੋਂ ਤੇ ਕਹਿ ਕੇ ਜਾਂਦੇ ਆ ਕਿ ਮੈਂ ਟਿਊਸ਼ਨ ਜਾ ਰਿਹਾ ਵਾਂ। ਉਹ ਬੱਚਾ ਟਿਊਸ਼ਨ ਜਾ ਰਿਹਾ ਜਾਂ ਕੋਈ ਰੈਸਟੋਰੈਂਟ ਜਾ ਰਿਹਾ ਜਾਂ ਬੰਕ ਮਾਰ ਰਿਹਾ। ਪੇਰੈਂਟਸ ਨੂੰ ਥੋੜੀ ਪਤਾ ਹੈ ਪੇਰੈਂਟਸ ਨੂੰ ਤਾਂ ਬਸ ਇਹੀ ਪਤਾ ਹੈ ਕਿ ਬੱਚਾ ਟਿਊਸ਼ਨ ਜਾ ਰਿਹਾ ਹੈ। ਰ ਟਿਊਸ਼ਨ ਫੇਰ ਜ ਛੁੱਟੀ ਹੁੰਦੀ ਆ ਛੁੱਟੀ ਦੇ ਟਾਈਮ ਬੱਚੇ ਘਰ ਆ ਜਾਂਦੇ ਆ।
ਬਸ। ਥੋੜਾ ਜਿਹਾ ਬਸ ਇਹੀ ਹੈਗਾ ਨਾ ਕਿ ਬੱਚੇ ਅਗਰ ਘਰ ਆਪਣੀ ਨਿਗਰਾਨੀ ਚ ਪੜ੍ਹਨ ਤਾਂ ਜ਼ਿਆਦਾ ਵਧੀਆ ਹੈਗਾ। ਮੈਂ ਟਿਊਸ਼ਨ ਨੂੰ ਜ਼ਿਆਦਾ ਪ੍ਰੈਫਰੈਂਸ ਨਹੀਂ ਦਿੰਦਾ ਬਾਕੀ ਜੋ ਵਕਤ ਹੈਗਾ ਏ ਜਿਵੇਂ ਸਿਲੇਬਸ ਵੱਧ ਰਹੇ ਨੇ ਇੰਨੇ ਜਿਆਦਾ। ਸਿਲੇਬਸ ਹੋ ਗਏ ਨੇ। ਤੇ ਨਵੇਂ ਨਵੇਂ ਨਵੀਂ ਨਵੇਂ ਸਬਜੈਕਟ ਆ ਰਹੇ ਨਵੀਂ ਨਵੀਂ ਉਹ। ਕੁਸ਼ਨ ਆ ਰਹੇ ਨੇ ਨਵੇਂ ਨਵੇਂ ਬੁਕਸ ਆ ਰਹੀਆਂ ਨੇ ਨਵੀਂ ਨਵੀਂ। ਯਾਂ ਹੁਣ ਅੱਗੇ ਦੇਖਣੇ ਆ ਕਿਵੇਂ ਬੰਨਦਾ ਐ।
ਹਾਂ। ਨਹੀਂ ਹਜੇ ਤੇ ਮਤਲਬ ਜਦ ਤੱਕ ਖੁਦ ਪੜ੍ਹਾ ਸਕਦੇ ਆਂ ਤਦ ਤੱਕ ਪੜ੍ਹਾ ਲੀਏ। ਵੱਡੇ ਹੋ। ਕਿਤੇ ਬੱਚਿਆਂ ਨੇ ਲਿਗਵਾਉਣੀ ਟਿਊਸ਼ਨ ਨੇ।
ਹਾਂ ਤੇ ਤੁਸੀਂ ਕੀ ਪੜ੍ਹ ਰੇ ਹੋ ਬੀਬੀਏ।
ਮੈਂ ਹਾਂ ਮੈਂ ਬੀਬੀਏ ਕਰ ਰੀ ਸੀ। ਮੈਂ ਹੁਣ ਬਸ ਮੇਰਾ ਲਾਸਟ ਈਅਰ ਏ ਮੈਂ ਇਗਜ਼ਾਮ ਦੇਣਾ ਹੁਣ। ਤੇ ਮਨਪ੍ਰੀਤ ਟਿਊਸ਼ਨ ਜਾਣਾ। ਬੀਬੀਏ ਤੋਂ ਬਾਅਦ ਮੈਂ ਤੇ ਐ ਸੋਚਿਆ, ਮਤਲਬ ਹੁਣ ਬੀਬੀਏ ਕਰ ਲੀ। ਹੁਨ ਅਗਰ ਮੇਰਾ ਮਤਲਬ ਛੇ, ਸਕੋਰ ਆ ਗਏ ਤੇ ਫਿਰ ਮੈਂ ਬਾਹਰ ਹੀ ਚਲੀ ਜਾਵਾਂਗੀ।
ਸਈ ਐ, ਸਈ ਐ, ਸਈ ਐ।
ਹਾਂਜੀ, ਬਸ ਮੈਂ ਤੇ। ਹਾਂ, ਸਟੱਡੀ ਬੇਸ, ਤੇ ਈ ਜਾਣਾ ਕਿ, ਔ ਮਤਲਬ ਠੀਕ ਏ ਨਾ, ਆਪਣਾ ਅੱਗੇ ਥੋੜ੍ਹਾ। ਤਾਂ ਹੀ, ਮਤਲਬ ਇਹੀ ਟਾਈਮ ਮੈ ਬਾਹਰ ਜਾ ਕੇ। ਮਤਲਬ ਮੈਂ ਪੜ੍ਹ ਸਕਦੀ ਆਂ ਅੱਗੇ ਜਾ ਕੇ, ਤੇ ਕੌਣ ਹੀ ਬਾਰ ਜਾਂਦਾ?
ਹਨਾ।
ਹਾਂ, ਬਿਲਕੁਲ, ਬਿਲਕੁਲ।
ਓਕੇ, ਓਕੇ ਫਿਰ ਰਿਸਪੋਂਸੀਬਿਲਟੀਜ਼ ਹੋ ਜਾਂਦੀਆਂ ਨੇ।
ਹਾਂ, ਹੁਣੇ ਚਲੇ ਜਾਓਗੇ। ਤਾਂ ਤੁਹਾਡਾ ਬੇਸ ਜੋ ਹੈਗਾ, ਸੋਲਿਡ ਹੋ ਜਾਏਗਾ।
ਹੁੰ। ਬਾਕੀ, ਉਨਾਂ ਦੀ ਮਤਲਬ। ਥੋੜ੍ਹਾ, ਜੋ ਸਾਡਾ ਇੰਡੀਆ ਤੋਂ ਬਾਹਰ ਦਾ ਨਾ, ਲੈਂ ਉਹ ਮਤਲਬ ਪੜ੍ਹਨ ਦਾ ਸਿਸਟਮ ਔਰ ਥੋੜ੍ਹੀ ਲੈਂਗਵੇਜ ਵੀ ਡਿਫਰੈਂਟ ਏ। ਇੰਗਲਿਸ਼ ਵੀ ਔਨਾਂ ਦੀ ਬਹੁਤ। ਹਾਈ ਲੈਵਲ ਦੀ ਏ ਤੇ ਤਾਂ ਕਰਕੇ, ਅਗਰ ਮੈਂ ਵਿੱਚੇ ਛੋੜ ਕੇ ਜਾਵਾਂਗੀ। ਜਾਂ ਕਵਾਂਗੀ, ਅੱਧਾ ਮੈਂ ਇੰਡੀਆ ਕਰ ਲਾਂ, ਅੱਧਾਂ ਬਾਹਰ ਕਰ ਲਾਂ, ਤੇ ਔ ਨਹੀ ਹੋ ਪਾਏਗਾ।
ਤੇ ਤੁਸੀਂ ਉਹ। ਅ, ਕੁਛ ਲੈਂਗਵੇਜ ਨੂੰ ਲੈ ਕੇ ਜਾਂ ਇੰਗਲਿਸ਼ ਨੂੰ ਲੈ ਕੇ ਕੁਛ ਕਰ ਰਹੇ ਹੋ? ਐਕਸਟਰਾ ਕੋਰਸ, ਕੁਛ?
ਨਹੀਂ, ਹਜੇ ਤਾਂ ਮੈਂ ਵੈਸੇ ਕੁਛ ਕਰ ਨੀ ਰਈ।
ਸੋਚਿਆ ਤੇ ਮੈਂ ਹੈਗਾ ਏ ਮੈਂ ਕਰਨਾ ਹੈ ਪਰ ਕੀਤਾ ਨਹੀਂ ਮੈ ਅਜੇ ਕਿਉਂਕਿ ਮਤਲਬ ਇੰਡੀਆ ਵਿੱਚ ਮਤਲਬ ਜੋ ਨੋਰਮਲੀ ਅਸੀਂ ਜੋ ਚੈਟ ਵਗੈਰਾ ਕਰਦੇ ਹਾਂ ਅਸੀਂ ਫੋਨ ਯੂਜ ਨੇ ਉਹ ਤੇ ਬਹੁਤ ਬੇਸਿਕ ਨੋਰਮਲ ਇੰਗਲਿਸ਼ ਨੇ। ਉਹ ਤੇ ਸਾਡੇ ਸਕੂਲ ਵਿੱਚ ਜਾਂ ਅਸੀਂ ਜੋ ਪਹਿਲੇ ਪੜ੍ਹੇ ਹੋਏ ਹਾਂ। ਸਕੂਲ ਵਿੱਚ ਉਹ ਸਭ ਤਾਂ ਸਿਖ ਮਤਲਬ ਇੰਨੀ ਇੰਗਲਿਸ਼ ' ਆਉਂਦੀ ਹੈ। ਕਿ ਲਾਈਕ ਅਸੀਂ ਨੋਰਮਲ ਕਿਸੇ ਨਾਲ ਕਨਵਰਸੇਸ਼ਨ ਕਰ ਸਕਦੇ ਹਾਂ।
ਹਾਂ ਹਾਂ ਹਾਂ।
ਤਾਂ ਕਰਕੇ ਮੈਂ ਸਿੱਖੀ ਨਹੀਂ ਹਜੇ ਐਸਾ। ਬਟ, ਅਗਰ ਬਾਰ ਜਾਣਾ ਤਾਂ ਤੇ ਸਿੱਖਣੀ ਪਏਗੀ।
ਹਾਂ, ਥੋੜਾ ਜਿਹਾ ਉਹ ਪੋਲਿਸ਼ ਹੋ ਜਾਂਦੀ ਹੈ ਨਾ। ਜੋ ਬੋਲਣ ਦਾ ਤਰੀਕਾ, ਉਹ ਥੋੜਾ ਜਿਹਾ ਪੋਲਿਸ਼ ਹੋ ਜਾਂਦਾ ਕੇ ਹਾਂ। ਅੱਛਾ, ਲੱਗਦਾ ਐ। ਆਪਣੇ ਆਪ ਨੂੰ ਵੀ ਅੱਛਾ ਲੱਗਦਾ ਐ। ਹੁਣ ਮੇਰੀ ਵਾਈਫ ਹੈਗੀ ਏ, ਔ ਟੋਟਲੀ ਇੰਗਲਿਸ਼ ਮੀਡੀਅਮ ਰਈ ਏ, ਸ਼ੁਰੂ ਤੋਂ ਹੀ। ਤੋਂ ਹੋਈ। ਤੇ ਉਹਨੂੰ। ਇੰਗਲਿਸ਼ ਦੀ ਉਹਦੀ ਗਰੈਮਰ ਐੰਨੀ ਹਾਈ ਫਾਈ ਹੈਗੀ ਨਾ, ਇੰਨੀ ਹਾਈ ਫਾਈ ਹੈਗੀ ਏ, ਕੋਈ ਕਹਿਣ ਦਾ ਹਦ ਨਹੀਂ ਹੈਗਾ। ਉਹਨੂੰ ਏਨੇ-ਏਨੇ, ਐਸੇ-ਐਸੇ ਵਰਡ ਪਤਾ ਨੇ। ਕਿਸੇ ਨੂੰ ਪਤਾ ਹੀ ਨਹੀਂ ਹੋਣਾ, ਬਟ ਉਹੀ ਹੈ ਨਾ ਕਿ ਸਾਹਮਣੇ ਕੋਈ ਹੈਗਾ ਨੀ ਇੰਗਲਿਸ਼ ਵਿੱਚ ਗੱਲ ਕਰਨ ਵਾਲਾ।
ਹਮ
ਬਸ ਇਹੀ ਚੱਕਰ ਹੈ ਬਾਕੀ ਚਲੋ ਕੋਈ ਨੀ। ਤੁਸੀ ਧਿਆਨ ਦਿਓ। ਜੋ ਤੁਸੀਂ ਸੋਚ ਰਹੇ ਹੋ ਉਹਦੇ ਤੇ ਤੁਸੀਂ ਟਿਕੇ ਰਹੋ ਉਹਦੇ ਤੇ ਹੀ ਮਿਹਨਤ ਕਰੋ। ਤੇ ਅੱਗੇ ਪਰਮਾਤਮਾ। ਕਰੇਗਾ ਕਿਰਪਾ ਤੇ ਤੁਹਾਡਾ। ਸਫਲ ਕਰੇਗਾ ਤੁਹਾਨੂੰ ਹਰ ਹਰ ਤੁਹਾਡੇ ਰਸਤੇ ਵਿੱਚ।
ਹਾਂਜੀ, ਹਾਂਜੀ, ਠੀਕ ਹੈ ਫਿਰ, ਹਾਂਜੀ।
ਚੰਗਾ ਜੀ, ਸਤਿ ਸ੍ਰੀ ਅਕਾਲ ਜੀ।
ਠੀਕ ਹੈ ਜੀ, ਸਤਿ ਸ਼੍ਰੀ ਅਕਾਲ।